ਹੈਲੋ।
ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ, ਹੋਰ ਕੀ ਹਾਲ ਚਾਲ ਏ?
ਬਸ, ਮੇਰੀ ਤੇ ਵਧੀਆ ਤੁਸੀਂ ਦੱਸੋ, ਤੁਸੀਂ ਠੀਕ ਹੋ?
ਹਾਂ, ਮੈਂ ਵੀ ਠੀਕ ਹਾਂ ਬਸ। ਹੋਰ ਸੁਣਾਓ ਕੀ ਕਰਦੇ ਪਏਸੀ?
ਕੁਛ ਨਹੀਂ ਬਸ, ਸੋਣ ਦੀ ਤਿਆਰੀ ਕਰਦੇ ਪਏ ਸੀ।
ਹਾਂ, ਦੇਰ ਹੀ ਹੋ ਗਈ ਹੈ ਵੈਸੇ ਮੈਨੂੰ। ਮੈਂ, ਮੈਂ ਕਿਹਾ ਚਲੋ ਹਜੇ ਤੇ ਵੈਸੇ ਤੁਸੀਂ ਲੇਟ ਹੀ ਸੌਣਦੇ ਹੋ। ਮੈਨੂੰ ਤੁਹਾਡਾ ਸ਼ਡਿਊਲ ਪਤਾ ਸੀ ਨਾ, ਮੈਂ ਕਿਹਾ ਸਣਦੇ ਹੋ ਤੁਸੀਂ ਲੇਟ।
ਹਾਂ, ਉਹੀ ਨਾ ਲੇਟ ਹੋ ਹੀ ਜਾਂਦਾ ਹੈ, ਗਰਮੀ ਹੈਗੀ ਐ।
ਗਰਮੀਆਂ'ਚ ਲੇਟ ਹੋ ਜਾਂਦਾ ਸੋਣ ਨੂੰਚ ਬੰਦਾ। ਤੁਹਾਡੇ ਨਾਲ ਵੀ ਲੇਟ ਹੋ ਜਾਂਦਾ ਨਾ, ਡਿਨਰ ਵੀ ਲੇਟ ਹੋ ਜਾਂਦਾ ਫੇਰ ਬੰਦਾ- ਸੈਰ ਕਰਨ ਚਲਾ ਜਾਂਦਾ, ਫੇਰ ਟੈਮ-
ਹਾਂ, ਓਹੀ ਨ ਫੇਰ ਸੋਂਦੇ-ਸੋਂਦੇ ਟਾਈਮ ਲੱਗ ਈ- ਜਾਂਦਾ ਹੈ। ਬਾਰਾਂ ਵੱਜ ਹੀ ਜਾਂਦੇ ਆ ਆਰਾਮ ਨਾਲ।
ਹਾਂ, ਤੇ ਹੈ ਗਰਮੀਆਂ'ਚ ਜ ਜਲਦੀ ਨੀ ਸੁ ਸਰਦੀਆਂ ਚ ਹੁੰਦਾ ਵੀ ਚੱਲ ਹੁਣ ਵੇਲੇ ਹੋ- ਕੇ ਲੰਮੇ ਪੈ ਜਾਈਏ ਠੰਡ'ਚ, ਗਰਮੀਆਂ'ਚ ਦਿਲ ਨ ਕਰਦਾ ਜਲਦੀ ਸੋਣ ਤੇ ਗਰਮੀ'ਚ।
ਹਾਂ, ਉਹੀ ਨਾ।
ਹੋਰ ਸੁਣਾਓ? ਮੈਂ ਤੁਹਾਨੂੰ ਫੋਨ ਕੀਤਾ ਸੀ ਤਾਂ, ਇੰਨੀ ਲੇਟ ਮੈਨੂੰ ਫੋਨ ਕਰਨਾ ਪਿਆ। ਮੇਰੇ ਨਾ ਭਤੀਜੇ ਨੂੰ ਨਾ ਕੁੱਤੇ ਨੇ ਕੱਟ ਲਿਆਏ। ਮੈਂ ਤੇ ਬੜੀ ਪਰੇਸ਼ਾਨ ਆ, ਹਾਂ ਤੇ ਹੁਣ ਮੈਂ ਤੇ ਉਹਨੂੰ ਕੁੱਤਿਆਂ ਨੂੰ ਰੋਟੀ ਪਾਣ ਗਿਆ ਏ ਤੇ ਆਪਨੀ ਗਲੀ'ਚ, ਮੈਂ ਕਿਹਾ ਚੱਲ ਪਾਯਾ। ਉ ਹੈਗੇ ਸੀ ਮੀਟ ਦੇ ਹੱਡੀਆਂ ਵਗੈਰਾ ਸੀ। ਤੇ, ਉ ਕੁੱਤਿਆਂ ਨੂੰ ਪਾਣ ਗਿਆ ਏ। ਉਹ ਛੋਟੇ-ਛੋਟੇ ਕੁੱਤੇ ਬੜੇ ਹੋਏ ਦੇ ਨੇ ਸਾਡੀ ਗਲੀ 'ਚ ਉਹਨਾਂ ਨੇ ਚਪਟਾ ਡੰਡਾ ਜਿਹਾ ਮਾਰਿਆ ਓ ਨੂੰ, ਪੰਜਾ ਮਾਰ ਦਿੱਤਾ ਏ, ਤੇ ਮੈਂ ਤਾਨੂੰ ਪੁੱਛਣਾ ਸੀ ਫੇਰ ਹੁਣ ਮੈਂ ਓਨੂੰ ਕੀ- ਕੀ ਕੀ ਲਗਾਵਾਂ ਉੱਤੇ ਓਨੂੰ ਕੀ ਕਰਾ ਓਦੇ
ਵੈਸੇ ਤੇ ਨਾ ਅ ਇੰਜੈਕਸ਼ਨ ਤੇ ਹੱਥੋਂ-ਹੱਥ ਲਗਵਾ ਲੈਣਾ ਚਾਈਦਾ, ਇੰਜੈਕਸ਼ਨ ਪਤਾ ਇੱਕ ਘੰਟੇ ਚ, ਲਗਵਾ ਲੈਣਾ ਚਾਈਦਾ ਏ, ਬੋਤ ਜ਼ਰੂਰੀ ਹੁੰਦਾ ਏ ਇੰਜੈਕਸ਼ਨ, ਇੱਕ ਘੰਟੇ'ਚ ਲਗਵਾਣਾ।
ਅੱਛਾ, ਮੈਂ ਤੇ ਹੁਣ ਲੇਟ ਬੜੀ ਹੋ ਗਈ ਸੀ ਨਾ, ਤੇ ਮੈਂ ਕਿਹਾ ਫੇਰ, ਮੈਂ ਵੈਸੇ ਓਨੂੰ ਅੱਛੀ ਤਰ੍ਹਾਂ ਵਾਸ਼ ਕਰ ਦਿੱਤਾ ਏ, ਪਾਣੀ ਨਾਲ, ਸਾਬਣ ਨਾਲ।
ਓ, ਈ, ਨਾ ਵਾਸ਼ ਤੇ ਕਰਨਾ ਈ, ਸੀ, ਸਹੀ ਤਰੀਕੇ ਨਾਲ, ਤੇ ਖੂਨ ਨਿਕਲਿਆ ਹੋਣਾ?
ਨਈ ਖੂਨ ਨੀ ਨਿਕਲਿਆ ਨਾ, ਉਂਝ ਖਰੋਚ ਤੇ ਆਈ ਏ ਖੂਨ ਨੀ ਨਿਕਲਿਆ ਵੀ ਸ਼ੁਕਰ ਏ।
ਹਾਂ। ਚਲੋ ਫੇਿਰ ਏ ਠੀਕ ਏ, ਖੂਨ ਨਈ ਨਿਕਲਿਆ ਵੜਨਾ ਖੂਨ ਨਿਕਲ ਜਾਂਦਾ ਤੇ ਫਿਰ ਜ਼ਾਦਾ ਦਿੱਕਤ ਪੈਂਦੀ ਏ।
ਹਾਂ ਓਹੀ ਤੇ ਹੈ, ਕੇ ਤਾਨੂੰ ਪਤਾ ਹੈਏਗਾ ਚਲੋ ਮੈਂ ਤਾਡੇ ਕੋਲੋਂ ਪੁੱਛਣੀ ਆ। ਤੇ ਏ। ਬੜਾ ਮੈਂ ਕੇਹਾ ਚੱਲ ਪਰੇਸ਼ਾਨੀ ਵਾਲੀ ਗੱਲ ਡਰ ਲੱਗਦਾ ਬੜਾ ਬੱਚੇ ਛੋਟੇ ਨੇ। ਛੋਟੇ ਬੱਚੇ ਦਾ ਡ ਜ਼ਿਆਦਾ ਡਰ ਲੱਗਦਾ, ਹੁਣ ਸਵੇਰੇ ਜਾਵਾਂਗੇ
ਵੈਸੇ ਵੀ ਓ ਗਲੀ ਦੇ ਕੁੱਤੇ ਨੇ, ਨਾ।
ਹਾਂ ਓਈ, ਨਾ ਓਨਾਂ ਨੂੰ ਇੰਜੈਕਸ਼ਨ ਨੀ ਲੱਗੇ ਹੋਏ, ਹਾਂ
ਕੀ, ਓ, ਈ, ਨਾ? ਕਿ ਓ ਗੰਦੇ ਹੁੰਦੇ ਆ, ਓਨਾਂ ਦਾ ਕੁਛ ਕੇਅਰ- ਵੇਅਰ ਵੀ ਨਈ ਹੋਈ ਹੁੰਦੀ। ਇਸ ਲਈ ਫਿਰ ਜੋ ਘਾਰ ਦੇ ਕੱਟਦੇ ਆ, ਫਿਰ ਉਨਾਂ ਦਾ ਫਿਰ ਸਹੀ ਵੀ ਹੁੰਦਾ ਏ। ਹੁਣ ਜੇ ਬਾਰ ਦੇ ਕੁੱਤੇ ਨੇ ਕੱਟਿਆ ਏ ਤੇ ਏਨੂੰ ਇੰਜੈਕਸ਼ਨ ਵੀ ਜੋ ਨੋਰਮਲ ਕੁੱਤੇ ਹੁੰਦੇ ਆ, ਜੋ ਘਰ ਦੇ ਕੁੱਤੇ ਨੇ ਅਗਰ ਘੱਟ ਤੇ ਦੋ ਇੰਜੈਕਸ਼ਨ ਲੱਗ ਜਾਂਦੇ ਆ, ਔਰ ਜੋ ਬਾਹਰ ਦੇ ਡੋਗ ਹੁੰ ਤੇ ਉਹ ਅਗਰ ਉਹ ਕੱਟੇ ਨਾ ਤੇ ਫੇਰ ਲੱਗਦੇ ਆ, ਜ਼ਾਦਾ ਲੱਗਦੇ ਆ ਫੇਰ।
ਹਾਂ ਮੈਂ ਵੀ ਮੈਨੂੰ ਵੀ ਕਿਸੇ ਨੇ ਕੇਆ, ਇੰਜੈਕਸ਼ਨ ਲੱਗਣਗੇ ਸੱਤ। ਹੁਣ ਤੇ ਇੰਜੈਕਸ਼ਨ ਲੱਗਦੇ ਨੇ, ਪੇਲੇ ਜਦੋਂ ਸਾਡੇ ਟਾਈਮ ਚ ਪੁਰਾਣੇ ਟੈਮ ਚ ਸਾਡੇ ਟਾਈਮ ਚ ਤੇ ਚੌਦਾਂ- ਚੌਦਾਂ ਇੰਜੈਕਸ਼ਨ ਲੱਗਦੇ ਸੀ ਉਹ ਵੀ ਢੇਡ ਦੇ ਵਿੱਚ। ਹੁਣ ਤੇ ਫੇਰ ਬੜਾ ਉਹ ਸੁਧਾਰ ਹੋ ਗੇਆ ਹੁਣ ਤੇ।
ਹਾਂ ਸਾਨੂੰ ਹੁਣ ਓ ਹੈਗਾ ਨਾ, ਹੁਣ ਦਵਾਈਆਂ। ਅੱਛੀ ਬਣਨ ਲੱਗ ਗਈਆ, ਸਭ ਕੰਮ ਹੁਣ ਦੇਖੋ ਅੱਜੈ ਟੈਕਨੋਲੋਜੀ ਇੰਨੀ ਆ ਗਈ ਏ, ਹੁਣ ਦਵਾਈਆਂ ਵੀ ਵੱਧੀਆ ਵੱਧੀਆ ਬਣਨ ਲੱਗ ਗਈਆਂ, ਇਥੇ ਸੱਤ ਈ ਲੱਗਦੇ ਹੁਣ ਤਾ
ਹਾਂ ਤੇ ਹੁਣ ਮੈਂ ਸਵੇਰੇ ਜਾਵਾਂਗੀ ਫੇਰ ਉਹਨੂੰ ਡਾਕ ਡਾਕਟਰ ਕੋਲ ਲੈ ਕੇ ਜਾਵਾਂਗੀ, ਦਿਖਾਵਾਂਗੀ ਸੋ ਤੇ
ਹਾਂ ਵੈਸੇ ਕੇਂਦੇ ਆ ਚੌਵੀ ਘੰਟੇ ਦੇ ਅੰਦਰ -ਅੰਦਰ ਲਗਵਾ ਲੈਣਾ ਚਾਈਦਾ ਐ। ਵਰਨਾ ਜ਼ਾਦਾ ਦਿੱਕਤ ਹੋ ਜਾਂਦੀ ਏ।
ਸਵੇਰੇ ਖੁੱਲਦੇ ਈ ਜਿਵੇਂ ਖੁੱਲਣਗੇ ਆਂ ਨਾ ਡਾਕਟਰ ਦੇ ਤੇ ਤਾਂ ਨਾਲ ਈ ਮੈਂ ਲੈ ਜਾਾਂਗੀ।
ਬਾਕੀ ਹੁਨ ਏ ਤੇ ਅਸੀਂ ਕੀ ਲਗਾ ਸਕਦੇ ਆ, ਕੁਛ ਲਗਾ ਵੀ ਨਈ ਸਕਦੇ। ਕੋਈ ਜਖ਼ਮ- ਵਖਮ ਹੋਇਆ ਹੁੰਦਾ ਫੇਰ ਤੇ ਲਗਾ ਸਕਦੇ ਆ, ਕੋਈ ਕੁਛ ਲਗਾ ਲਿਆ।
ਸਿਰਫ ਓ ਤੇ ਡਿਟੋਲ- ਡਟੂਲ ਨਾਲ ਸਾਫ਼
ਹਾਂ ਓ ਨਾ ਉਵੇਂ ਉਹੀ ਚੰ ਅਸੀਂ ਆਪਣੀ ਤਸੱਲੀ ਵਾਸਤੇ ਤਾਂ ਬਸ ਇੰਨਾ ਈ ਕਰ ਸਕਦੇ ਆ। ਬਾਕੀ ਤੇ ਇੰਜੈਕਸ਼ਨ ਨਾਲ ਈ ਸਾਨੂੰ ਤਸੱਲੀ ਪਏਗੀ, ਟੁਨਟਾ ਇੰਜੈਕਸ਼ਨ ਲਾ ਗੇਆ ਹੁਣ ਕੋਈ ਡਰ ਨਹੀਂ ਹੈਗਾ।
ਹਾਂ ਉਹ ਨਾ ਦੇਰ ਹੋ ਗਈ ਨਾ ਰਾਤ ਹੋ ਗਈ ਆ ਮੈਂ ਕਿਹਾ ਚੱਲ ਸਵੇਰੇ ਹੀ ਲੈ ਕੇ ਜਾਵਾਂਗੇ ਸੋਡਾ ਡਟਰ ਕੋਲ ਦਿਖਾ ਕੇ ਲਿਆਵਾਂ ਕੋਈ। ਇਹ ਕੁੱਤਿਆਂ ਨੇ ਸਾਨੂੰ ਬਹੁਤ ਪਰ ਪਰਸ਼ਾਨ ਕੀਤਾ ਦਾ ਹੈ ਸਾਡੀ ਗਲੀ ਚ ਤੇ ਪਤਾ ਨੀ ਕਿੱਥੋਂ ਹੀ ਆਈ ਜਾਂਦੇ ਪਏ ਨੇ ਤੇ ਬੱਚੇ ਦੇਈ ਜਾਂਦੇ ਨੇ ਨਿੱਕੇ-ਨਿੱਕੇ-ਨਿੱਕੇ-ਨਿੱਕੇ। ਕਿੰਨੇ ਹੀ ਪਿੱਲੇ ਹੋ ਗਏ ਨੇ ਸਾਡੀ ਗਲੀ ਚ।
ਸਾਡੀ ਗਲੀ ਚ ਵੀ ਨਾ ਬੜੇ ਸਾਰੇ ਆ।
ਹਾਂ ਹੁਣ ਬੰਦਾ ਮਾਰ ਵੀ ਨਹੀਂ ਸਕਦਾ ਦੇਖੋ ਬੇਜੁਮਾਨ ਜਾਨਵਰ ਹੈਗਾ ਏ। ਫਿਰ ਅਸੀਂ ਉਹਨੂੰ ਮਾਰ ਵੀ ਨਹੀਂ ਸਕਦੇ ਉਹ ਵਿਚਾਰੇ ਵੀੇ ਜੁਬਾਨ ਹੈਗੇ ਨੇ।
ਹਾਂ ਕਈ ਮਾਰ ਦੇ ਆਪਣੇ ਆਪ ਹੀ ਗੱਡੀਆਂ ਥੱਲੇ ਆ ਕੇ ਮਰ ਜਾਂਦੇ ਆ। ਉਹ ਬੜੇ ਕੁੱਤੇ ਹੋਏ ਦੇ ਦੇਖੋ ਪ ਪਕੜਨ ਵਾਲੇ ਵੀ ਆਉਂਦੇ ਆ ਨਾ ਫਿਰ ਲੁੱਕ ਜਾਂਦੇ ਆ ਫਿਰ ਪਤਾ ਨੀ ਕਿੱਥੇ ਜਾਂਦੇ ਆ। ਸਾਡੇ ਗਲੀ ਚ ਵੀ ਕਾਫ਼ੀ ਵਾਰ ਆਇਆ ਪਕੜਨ ਵਾਲਾ ਪਤਾ ਨੀ ਕਿ ਜਿੱਥੇ ਲੋਕ ਜਾਂਦੇ ਆ ਉਹਨਾ ਨੂੰ ਮਿਲਦੇ ਹੀ ਨੀ ਤੇ ਫਿਰ ਉਹ ਐਵੇਂ ਹੀ ਚਲੇ ਜਾਂਦੇ ਆ ਫਿਰ ਤੇ ਉਨੇ ਦੇ ਉਨੇ ਹੀ ਹੋਰ ਵੱਜ ਜਾਂਦੇ ਆ ਫਿਰ
ਮੈਂ ਤੇ ਆਪ ਕਹਿੰਦੀ ਪਈ ਆ ਨਗਰ ਨਿਗਮ ਚ ਰਿਪੋਰਟ ਲਿਖਵਾਓ ਕੁੱਤੇ ਬੜੇ ਹੋ ਗਏ ਨੇ। ਬੱਚਿਆਂ ਨੂੰ ਤੇ ਫਿਰ ਖ਼ਤਰਾ ਹੀ ਖ਼ਤਰਾ ਹੈ ਨਾ ਫਿਰ ਇਨਾ ਕੁੱਤੇ ਛੋਟੇ ਬੱਚਿਆਂ ਨੂੰ ਤੇ ਖ਼ਤਰਾ ਹੀ ਹੈ ਕਿ
ਹਾਂ ਜਾਨਵਰ ਦਾ ਭਰੋਸਾ ਥੋੜੀ ਕਰ ਸਕਦੇ ਹਾਂ ਕਿਸ ਟਾਈਮ ਅਟੈਕ ਕਰ ਜਾਣ ਕੁਛ ਨੀ ਪਤਾ।
ਹਾਂ ਫਿਰ ਇਹ ਪਤਾ ਕੀ ਸਾਡੇ ਬੂਏ ਦੇ ਅ ਤੇ ਲੋਕ ਪਤਾ ਕੀ ਕਰਦੇ ਨੇ ਰੋਟੀ ਪਾ ਜਾਂਦੇ ਨੇ ਦੁੱਧ ਪਾ ਜਾਂਦੇ ਨੇ ਕੁੱਤਿਆਂ ਨੂੰ ਉਹ ਫਿਰ ਉੱਥੇ ਸਾਡੇ ਬੂਹੇ ਅੱਗੇ ਹੀ ਬੈਠੇ ਰਹਿੰਦੇ ਨੇ ਬਈ ਤੁਸੀਂ ਰੋਟੀ ਪਾਣੀ ਐ ਆਪਣੇ ਘਰ ਅੱਗੇ ਪਾਓ ਦੁੱਧ ਪਾਉਣਾ ਹੈ ਆਪਣੇ ਘਰ ਅੱਗੇ ਪਾਓ। ਉਹ ਜਿੱਥੇ ਦੁੱਧ ਪਾਉਦੇ ਨੇ ਉੱਥੇ ਸਾਡੇ ਉੱਥੇ ਹੀ ਬਹਿਣਗੇ ਜਿੱਥੇ ਰੋਟੀ ਮਿਲੇਗੀ ਉਹਨਾਂ ਨੂੰ।
ਹਾਂ ਉਹੀ ਨਾ ਤੁਹਾਡੇ ਘਰ ਦੇ ਅੱਗੇ ਹੀ ਹੁੰਦੇ ਹੋਣਗੇ ਨਾ ਫਿਰ ਪਾ ਜਾਂਦੇ ਹੋਣਗੇ ਉਹ।
ਹਾਂ ਉਹੀ ਕਹਿੰਦੀ ਪਈ ਹਾਂ ਉਹਨਾਂ ਨੇ ਜਗ੍ਹਾ ਬਣਾ ਤੀ ਨਾ ਉਹਨਾਂ ਦੀ ਉਹਨਾਂ ਨੂੰ ਪਤਾ ਇੱਥੇ ਹੀ ਰੋਟੀ ਰੋਟੀ ਮਿਲ ਜਾਣੀ ਸਾਨੂੰ ਉੱਥੇ ਚ ਉੱਥੋਂ ਦੀ ਜਾਂਦੇ ਹੀ ਨਹੀਂ ਹੈਗੇ ਉਹ ਉੱਥੇ ਹੀ ਬੈਠੇ ਰਹਿੰਦੇ ਨੇ ਸਾਰਾ ਦਿਨ। ਹੁਣ ਬੱਚੇ ਹੁਣ ਕੀ ਕਰੀਏ ਹੁਣ ਨਿੱਕੇ ਨਿੱਕੇ ਕੇ ਪਿੱਲੇ ਹਾਂ ਟਿਕਾਣਾ ਬਣ ਗਿਆ ਹੁਣ ਕੀ ਹੁਣ ਅਗਰ ਨਗਰ ਨਿਗਮ ਚ ਮੈਂ ਤੇ ਸੋਚ ਰਹੀ ਹਾਂ ਨਗਰ ਨਿਗਮ ਵਿੱਚ ਕੰਪਲੇਂਟ ਲਿਖਵਾਵਾਂ। ਵੀ ਆ ਆ ਕੇ ਤੁਸੀਂ ਫੜੋ ਲਵਾਰਿਸ। ਵੀ ਲਵਾਰੀਸ ਕੁੱਤੇ ਤੁਸੀਂ ਚੁੱਕੋ। ਲੈ ਕੇ ਜਾਓ ਗਲੀਆਂ ਚੋਂ ਬਹੁਤ ਤੰਗ ਕਰ ਰਹੇ ਨੇ ਕੁੱਤੇ ਸਾਨੂੰ ਤੇ।
ਟੀਵੀ ਬੜਾ ਪਰੇਸ਼ਾਨ ਕਰਦੇ ਆ ਰਾਤੀ ਬੜੀ ਅਵਾਜ਼ਾਂ ਆਂਦੀਆਂ।
ਰਾਤੀ ਬਹੁਤ ਰੌਲਾ ਪਾਉਂਦੇ ਨੇ ਭੈਣ ਜੀ ਰਾਤੀ ਨੀਂਦਰ ਨੀ ਪੈਂਦੀ ਇਨਾ ਭੋਂਕਦੇ ਨੇ ਕਿ ਜਿੱਦਾ ਕੋਈ ਹਿਸਾਬ ਹੀ ਨਹੀਂ ਹੈ ਇਹਨਾ ਭੋਂਕਦੇ ਨੇ ਨੀਂਦਰ ਖ਼ਰਾਬ ਹੋ ਜਾਂਦੀ ਹੈ ਰਾਤੀ ਸਾਡੀ।
ਹਾਂ ਉਹੀ ਬੜਾ ਵੋ ਮਤਲਬ ਆਵਾਜ਼ਾਂ ਦਿੰਦੇ ਆ। ਕਈ ਵਾਰ ਤੇ ਬੜਾ ਬੰਦਾ ਅੱਕ ਜਾਂਦਾ ਚੁੱਪ ਹੋ ਜਾਓ ਚੁੱਪ ਹੋ ਜਾਓ ਸੋਣ ਦੋ ਦੋ ਕਣੀਆਂ ਤੇ ਸੋਣ ਦੋ ਇੰਨਾ ਬੋਲਦੇ ਆ ਕਿਸ ਟਾਈਮ ਤੇ।
ਬੜੇ ਪਰੇਸ਼ਾਨ ਹੋ ਜਾਂਦੇ ਹਾਂ ਅਸੀਂ ਤੇ ਆਪ, ਸਾਡਾ ਤੇ ਬਾਹਰਲੇ ਪਾਸੇ ਹੈ ਨਾ ਦੀ ਨਾ ਖਿੜਕੀਆਂ ਨਾ ਵਾਲੀ ਹੈ
ਹਾਂ ਹਾਂ ਅੱਛਾ ਅੱਛਾ।
ਤੇ ਉਹ ਜਿਹੜਾ ਬਾਹਰ ਵਾਲਾ ਕਮਰਾ ਐ ਨਾ ਜੋ ਜੋ ਉੱਥੇ ਸੌਂਦਾ ਨਾ ਉਹ ਵਾਲੇ ਕਮਰੇ ਚ, ਉਹਨੂੰ ਤੇ ਰਾਤੀ ਭੈਣ ਜੀ ਨਿੰਦਰ ਹੀ ਨਹੀਂ ਆਉਂਦੀ ਕਹੇਗਾ ਮੈਂ ਤੇ ਉੱਥੇ ਸੋਣਾ ਹੀ ਨੀ, ਮੈਨੂੰ ਤੇ ਰਾਤੀ ਕੁੱਤੇ ਸੋਣ ਹੀ ਨੀ ਗੰਦੇ ਇੰਨਾ ਭੋਕਦੇ ਰਹਿੰਦੇ ਨੇ ਸਾਰੀ ਰਾਤ ਤੇ ਮੈਂ ਕਹਿੰਨੀ ਆ ਚੱਲ ਦੂਜੇ ਕਮਰੇ ਚ ਸੋ ਜਾ।
ਹਾਂ ਪਤਾ ਨੀ ਕੁੱਤੇ ਵੀ ਰਾਤੀ ਨੀ ਕਿਉਂ ਨੀ ਸੌੰਦੇ, ਸੋ ਜਾਣ ਥੋੜ੍ਹੀ ਦੇਰ।
ਦਿਨੇ ਮਰੇ ਰਹਿੰਦੇ ਨੇ ਸਾਰਾ ਦਿਨ ਸੜਕ ਗਲੀ ਚ ਕਦੀ ਕੋਈ ਗੱਡੀ ਥੱਲੇ ਆ ਜਾਂਦਾ ਈ, ਕੋਈ ਟੈਂਪੂ ਥੱਲੇ ਆ ਜਾਂਦਾ ਈ, ਦਿਨੇ ਦਿਨੇ ਸੁੱਤੇ ਰਹਿੰਦੇ ਨੇ ਗਲੀ ਚ, ਰਾਤੀ ਜਾਗਦੇ ਨੇ ਇਹਨਾਂ ਦਾ ਸਮੇਯ ਹੀ ਰਾਤ ਦਾ ਹੁੰਦਾ।
ਸਮੇਯ ਰਾਤ ਦਾ ਹੁੰਦਾ, ਜਦਾ ਜਦੋਂ ਵੀ ਗਲੀ ਚੋਂ ਮਤਲਬ ਜਾਓ ਨਾ ਤੇ ਨਾਲ ਵਿੱਚੇ ਪੈਰਾਂ ਚ ਆੰਦੇ ਰਹਿਣਗੇ। ਉੱਤੇ ਉੱਤੇ ਕੁਦਣਗੇ।
ਹਾਂ ਮੇਰੇ ਤੇ ਬੱਚਿਆਂ ਦੇ ਕੱਪੜੇ ਵੀ ਫਾੜ ਦਿੱਤੇ ਨੇ। ਪੰਜਿਆਂ ਦੇ ਨਾਲ, ਨਵੀ ਪੈਂਟ ਫਾੜ ਦਿੱਤੀ ਮੇਰੇ ਮੁੰਡੇ ਦੀ ਪੰਜਾ ਮਾਰ ਕੇ, ਸ਼ੁਕਰ ਹੈ ਮੋਟੀ ਪੈਂਟ ਪਾਈ ਈ ਸੀ। ਚ ਚੁਭਿਆ ਨਹੀਂ ਪੰਜਾ
ਅੱਛਾ ਅੱਛਾ,
ਕੱਪੜੇ ਵੀ ਫਾੜ ਦਿੰਦੇ ਨੇ, ਮੇਰੀ ਤੇ ਜੇਠਾਨੀ ਦਾ ਅ ਸੂਟ ਦੀ ਸਲਵਾਰ ਫਾੜ ਦਿੱਤਾ, ਦਿਤੀ ਪੰਜੇ ਮਾਰ ਕੇ, ਨਵਾਂ ਸੂਟ ਪਾਇਆ ਦਾ ਸੀ,
ਉਹੀ ਨਾ, ਐ ਕੁੁੱਤਿਆਂ ਨੇ ਬੜਾ ਤੰਗ ਕੀਤਾ ਦਾ ਐ
ਹੋਰ ਮੈਂ ਤੁਹਾਨੂੰ ਕੀ ਦੱਸਾਂ ਭੈਣ ਜੀ, ਅੰਦਰੋਂ ਚੱਪਲਾਂ ਚੁੱਕ ਕੇ ਲੈ ਜਾਂਦੇ ਨੇ ਸਾਡੇ ਘਰੋਂ, ਇੱਕ ਚੱਪਲ, ਹਾਂ ਇੱਕ ਚੱਪਲ ਦਾ ਪੈਰ ਚੁੱਕ ਕੇ ਲੈ ਜਾਓ, ਜਰਾ ਗੇਟ ਖੁੱਲਾ ਰਹਿ ਜਾਏਗਾ ਚੱਪਲ ਚੁੱਕ ਚੱਕ ਲੈ ਜਾਣਗੇ, ਇੱਕ ਪੈਰ ਲੈ ਜਾਣਗੇ ਤੇ ਫਿਰ ਦੂਜੀ ਚੱਪ ਚਪਲ ਤੇ ਖਰਾਬ ਹੀ ਹੈ ਨਾ, ਤੇ ਦੂਜੀ ਵੀ ਸੁੱਟਣੀ ਪੈਂਦੀ ਐ
ਹਾਂ ਹਾਂ ਮੈਨੂੰ ਉਹਨਾਂ ਨੇ ਵੀ ਦੱਸਿਆ ਸੀ, ਕੀ ਕੱਪੜੇ ਵੀ ਚੁੱਕ ਕੇ ਲੈ ਜਾਂਦੇ ਜਿਵੇਂ ਗਲੀ ਚ ਅਗਰ ਤੇ ਸੁੱਕਨੇ ਪਾਏ ਦੇ ਕੱਪੜੇ, ਗਲੀ ਚ ਗਿਰ ਗਏ ਕੱਪੜੇ ਤੇ ਕੱਪੜੇ ਵੀ ਚੁੱਕ ਕੇ ਲੈ ਜਾਏਗੇ, ਪਤਾ ਨੀ ਕਿੱਥੇ ਲੈ ਜਾਣਗੇ ਕੱਪੜੇ, ਫੇਰ ਉਹ ਗਲੀ ਚ ਹੀ ਰੁਲਦੇ ਪਏ ਉਹ ਮਿਲਦੇ ਆ,
ਉਹੀ ਤੇ ਕਰਨੀ ਆ ਬੜੀ ਪਰੇਸ਼ਾਨ ਹੋਈ ਦੀ ਆ, ਮੈਂ ਤੇ ਆਪ ਏਨਾ ਕੁੱਤਿਆਂ ਤੋਂ, ਚਲੋ ਭੈਣ ਜੀ ਮੈਂ ਤੁਹਾਨੂੰ ਇਹੀ ਸ ਪੁੱਛਣਾ ਸੀ, ਚਲੋ ਤੁਸੀਂ ਕਹਿੰਦੇ ਪੇਓ ਤੇ ਮੈਂ ਟੀਕਾ ਵੀ ਲਵਾ ਲਾਂਗਾ, ਮੁੰਡੇ ਨੂੰ, ਫੇਰ ਭਤੀਜੇ ਨੂੰ, ਅਹ ਸਵੇਰੇ ਲੈ ਕੇ ਜਾਵਾਂਗੇ ਸੁ ਡਾਕਟਰ ਤੇ ਫਿਰ ਚਲੋ ਭੈਣ ਜੀ ਠੀਕ ਹੈ ਫੇਰ,
ਠੀਕ ਹੈ ਠੀਕ ਹੈ ਠੀਕ ਹੈ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ,
ਹਗੇ